ੋ ਹੈਲੋ ਵਧੀਆ ਵਧੀਆ ਤੁਸੀਂ ਸੁਣਾਓ।
ਵਧੀਆ ਵਧੀਆ ਆਪਣੇ ਸੁਣਾਓ।
ਹੋਰ ਕੀ ਕਰਦੇ ਪੇ ਉਹ
ਉਹੀ ਬੈਠੇ, ਤੇ ਰੋਟੀ ਪਾਣੀ ਖਾ ਕੇ ਵੇਹਲੇ ਹੋਏ ਦੇ ਆ ਹੁਣ ਹਾਂਜੀ ਹਾਂਜੀ। ਤੇ
ਕਿੱਧਰ ਗਿਆਏ ਸੀ ਘੁੰਮਣ?
ਹਾਂਜੀ ਪਰ ਗੇ ਕਿਥੇ ਘ ਹੀ ਆ ਘੁੰਮਾ ਹੀ ਕਿਥੇ ਜਾਣਾ।
ਪਾਪਾ ਗਏ ਸੀ ਪਾਪਾ ਗਏ ਸੀ ਦਿੱਲੀ।
ਹਾਂਜੀ ਉਥੋਂ ਘੁੰਮ ਹੋ।
ਹੋਰ
ਹਾਂ ਹਾਂ ਉਹ ਤਾਂ ਮੋੜਕਾ ਚੱਲ ਕੀ ਆਆ ਹਾਲ ਕੀ।
ਵਧੀਆ ਵਧੀਆ ਸਭ ਕੁਛ ਵਧੀਆ, ਗਰਮੀ ਬੜੀ ਹੋ ਰਹੀ ਹੈ ਬਸ ਹੋਰ ਕੀ ਆ ਨਾ। ਗਰਮੀਆ ਵਿੱਚ ਜਾਣਾ ਹੀ ਜਣਾ ਕਿੱਥੇ। ਹਾਂ ਉਹ ਤੇ ਹੈ ਈ।
ਅੱਜ ਕੱਲ ਤਾਂ ਹੈ ਹੀ ਬੜੀ ਗਰਮੀ ਹੈਗੀ ਹੈ ਮੌਸਮ ਕਦੋਂ ਠੰਢਾ ਆਏਗਾ ਕਦੋਂ ਮੀਂਹ ਪਏਗਾ।
ਹਾਂਜੀ ਹਾਂਜੀ।
ਹਾਂ, ਹੋਰ ਛੁੱਟੀਆਂ ਚੱਲਦੀਆਂ ਪਈਆਂ ਨੇ ਵਧੀਆ।
ਹਾਂਜੀ, ਬਸ ਹੁਣ ਛੁੱਟੀਆਂ ਖਤਮ ਸਕੂਲੇ।
ਹਾਂਜੀ ਹੋਰ ਪੇਪਰ ਕਦੋਂ ਦੇਣੇ ਨੇ।
ਬਸ ਲਾਸਟ ਸਾਲ ਏ ਉਸ ਤੋਂ ਬਾਅਦ। ਵੇਖੋ ਕਿਤੇ ਵੇਖੋ ਇਹ ਨੌਕ ਵੇਖਾਗੇ ਰੱਬ ਜੋ ਜਾਏ ਉਹੀ ਹੋਣਾ।
ਹਾਂ ਉਹ ਕਿਥੇ ਫਰ ਕਿਥੇ ਜਾਣੀ ਜੋਬ ਕਿੱਥੋਂ ਕਰਨੀ ਵੇ ਕੀ ਅਸੀਂ ਕਿਹਾ ਅਜੇ ਕੰਪਿਊਟਰ ਤੇ ਹੀ ਆਓ।
ਸੀ ਏ ਤੇ ਹੈ ਬਾਕੀ ਹੁਣ ਬਾਕੀ ਹੁਣ। ਉਹੀ ਹੋਣਾ ਗੱਲ ਆਉਂਦੀ ਉੱਥੇ ਹੀ ਜੋ ਰੱਬ ਚਾਹੇਗਾ ਉਹੀ ਹੋਣਾ। ਹੂੰ,
ਕਿਹਾ ਤੋਂ ਆਉਂਦਾ ਜਿਹੜਾ ਕੰਮ ਸਿੱਖਿਆ ਹੋਏ ਬੰਦਾ ਉਹੀ ਕੰਮ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਕੰਮ ਵੀ ਇਹੋ ਜਿਹੇ ਹੋਏ ਪਏ ਨੇ ਗੇ।
ਹਾਂਜੀ, ਹਾਂਜੀ ਤੁਸੀਂ ਕੀ। ਤੁਸੀਂ ਨੀ ਗਏ ਕਿੱਤੇ ਛੁੱਟੀਆਂ ਛੁੱਟੀਆਂ ਤੇ ਘੁੰਮਣ।
ਨਹੀਂ ਨਹੀਂ ਅਸੀਂ ਘਰ ਹੀ ਆ ਉਹ ਗਏ ਸੀ ਬਸ ਪੋਂਡੇ ਗਏ ਸੀ ਜਾਂ ਉੱਥੇ ਗਏ ਸੀ ਬਾਹਰ।
ਅੱਛਾ ਅੱਛਾ, ਅੱਛਾ,
ਉੱਥੇ ਜਾਓ ਇੱਕ ਵਾਰੀ ਠੰਡਾ ਮੌਸਮ ਹੋਇਆ ਪਿਆ, ਉੱਥੇ ਤੇ ਮੀਂਹ ਇੰਨੇ ਆਂਦੇ ਪਏ ਨੇ, ਬਾੜਾਂ ਆਉਂਦੀ ਪਈਆਂ ਨੇ।
ਅੱਛਾ- ਅੱਛਾ ਇੱਧਰ ਬੜੀ ਗਰਮੀ ਹੋ ਰਹੀ ਇੱਧਰ ਮੀਂਹ ਨੀ ਪੈ ਰਿਹਾ। ਮੀਂਹ ਪਏਗਾ ਤਾਂ ਹੀ ਠੰਡਾ ਹੋਏਗਾ ਮੌਸਮ। ਇਨੀ ਗਰਮੀ ਹੋਈ ਏਥੇ।
ਕਦੀ ਮਿਲ ਕਰਦੀ ਏ।
ਬ ਹਮ ਹਾ ਹਾ। ਹਾਂਜੀ -ਹਾਂਜੀ
ਹਮ, ਚੱਕਰ ਲਾ ਆਂਦੇ ਸਗੋਂ ਹਿਮਾਚਲ ਜਾਇਓ।
ਬਸ ਹੁਣ ਕਿੱਥੇ ਹੁਣ?
ਹਿਮਾਚਲ ਤੇ ਗਏ ਸੀ ਅਸੀਂ ਘੁੰਮਣ ਫਿਰਨ ਠੰਡਾ ਉੱਥੇ ਦਾ ਮਾਹੌਲ- ਚਾਲ।
ਅੱਛਾ!
ਹਮ ਬਸ ਏਥੇ ਈ ਹੋਰ ਹੈਗਾ ਮੌਸਮ। ਗਰਮੀ ਦਾ ਬਾਕੀ ਤੇ ਮੌਸਮ ਸਹੀ ਹੋ ਗਿਆ ਸਾਰੇ ਪਾਸੇ।
ਅੱਛਾ- ਅੱਛਾ
ਹਮ,
ਹੋਰ ਦਰਬਾਰ- ਸਾਹਿਬ ਗਏ ਹੋ ਕੋਈ ਨਾ?
ਗਏ ਪਹਿਲੇ ਗਏ ਸੀ ਹੁਣ ਨੀ ਗਏ। ਹੁਣ ਜਾਵਾਂਗੇ ਛੁੱਟੀਆਂ ਹੋਣਗੀਆਂ ਵਿੱਚੋਂ ਜਾਵਾਂਗੇ ਹੁਣ। ਪੈਣੀਆਂ ਨੇ ਉਹ ਤਾਂ ਖਰੀਦ ਹੀ ਆ ਉੱਥੇ ਜਾਵਾਂਗੇ ਘੁੰਮ।
ਅੱਛਾ -ਅੱਛਾ -ਅੱਛਾ ਆਪਾਂ ਗਏ ਸੀ ਦਰਬਾਰ ਸਾਹਿਬ ਗਏ ਸੀ। ਹੋਰ ਅਨੰਦਪੁਰ ਸਾਹਿਬ ਏ ਉੱਥੇ ਮਾਤਾ ਦੇ ਮੰਦਿਰ ਗਏ ਸੀ।
ਅੱਛਾ ਹਮ,
ਘੁੰਮਦੇ ਹੀ ਰਹਿੰਦੇ ਪਏ ਆ।
ਹਾਂ। ਛੁੱਟੀਆਂ ਨੇ ਫਿਰ ਜਾਣਾ ਪੈਂਦਾ ਮੁੜਕੇ ਫੇਰ ਬੰਦਿਸ ਹੋ ਜਾਂਦੀ ਏ। ਸਕੂਲ ਦੀ ਤਿਆਰੀ ਕਰਲੋ, ਪੇਪਰ ਦੀ ਤਿਆਰੀ ਟਾਈਟ, ੋਂਦੇ ਆਣੇ ਫਿਰ ਟੇਸਟ ਸ਼ੁਰੂ ਹੋ ਜਾਂਦੇ ਆ, ਫਿਰ ਪੇਪਰ ਸ਼ੁਰੂ ਹੋਏ ਬਸ ਲਾਸਟ। ਕੀ ਹੈਗਾ ਤੁਹਾਡਾ?
ਹਾਂਜੀ ਹ ਹ ਵੇਖੋ ਕੀ ਕਰਨਾ ਕੀ ਨਹੀਂ ਕਰਨਾ?
ਬਾਹਰ ਜਾਓਗੇ ਬਾਹਰਲੇ ਦੇਸ਼?
ਦੇਖੋ -ਦੇਖੋ
ਦੁਬਈ ਘੁੰਮ ਆ ਨਾ ਨਾਲੇ ਜਾਂਦੇ ਪਏ ਨੇ। ਤਾਂ ਕਰਕੇ ਕਮਾਈ ਨੀ ਆ ਬਾਹਰ।
ਹਾਂਜੀ -ਹਾਂਜੀ -ਹਾਂਜੀ -ਹਾਂਜੀ, ਹਾਂਜੀ ਆਪਾਂ ਹੁਦੇ ਹੋਰ ਸੰਡੇ-ਸੁੰਡੇ ਨੂੰ ਖੇਲਣ- ਖੁਲਣ, ਟਾਈਮ ਪਾਸ ਕਰ ਲ ਜਾਂਦੇ ਆਦੇ। ਮੋਬਾਇਲ ਮੂਵ ਤੇ ਖੇਡ ਲਈਦਾ ਹੋਰ। ਹੋਰ
ਹੋਰ ਸੇਲਾ ਲੱਗੀਆਂ ਹੋਈਆ ਕੱਪੜੇ- ਕੁਪੜੇ ਖਰੀਦ ਲੈਣਗੇ?
ਸੈਲਾਂ ਹਾਂ ਸਮਰ, ਸਮਰ ਤਾਂ ਲੱਗੀ ਰਹਿੰਦੀਆਂ।
ਕੀ ਖਰੀਦ ਕੇ ਲਿਆਏ ੳ?
ਕੀ ਹਾਲੇ ਜਾਣਾ ਹੱਲੇ ਜਾਣ, ਜਾਣ ਕਰਨਿਆਂ ਜਾਣਾ ਕੋਈ ਨੀ ਆਉਂਦਾ ਫੇਿਰ
ਹਾਂ ਗਰਮੀ ਬੜੀ ਹੁੰਦੀ। ਨਾ ਬੰਦਾ ਬਾਜ਼ਾਰ ਜਾਵੇ ਤਾਂ ਕ ਹੀ ਨਾ ਉੱਥੋਂ ਦੀ। ਹਾਂ ਇਹ ਤੇ ਹੇ ਈ ਫਿਰ ਗਰਮੀ ਏਡੀ ਹੋਈ ਪਈ ਬਾਹਰ ਨਿਕਲਿਆ ਨੀ ਜਾਂਦਾ ਪਿਆ। ਨਹੀਂ ਉਹ ਤਾਂ ਸਿਹਤ ਬੜੀ ਵਧੀਆ ਲੱਗਦੀ ਪਈ ਏ ਉਹ ਖਾਂਦੇ ਰਹਿੰਦੇ ਨਾ ਕਦੀ ਕੁਛ ਕਦੀ ਕੁਛ ਖਾਂਦੇ। ਫ ਹਾਂ ਕੱਪੜੇ ਵੀ ਏਡੇ ਸਸਤੇ ਹੁੰਦੇ ਬੂਜ ਵੀ ਏਡੇ ਸਸਤੇ ਹੁੰਦੇ ਨੇ ਗੇ। ਹੂੰ ਇੱਕ ਵਾਰੀ ਜਾ ਬਾਜ਼ਾਰ ਬਾਜੂਰ, ਬੜੇ ਸਸਤੀ ਚੀਜ਼ਾਂ ਹੋਈਆਂ ਉੱਥੇ ਸੇਲਾਂ ਲੱਗ ਰਹੀਆਂ ਨੇ।
ਅੱਛਾ। ਜਾਵਾਂਗੇ ਜਾਵਗ ਕਿੱਧਰ ਦਾ ਕਿੱਧਰ ਜਾਣਾ ਹੀ ਏ।
ਹਾਂ ਹੁਣ ਛੁੱਟੀਆਂ ਪੈ ਛੁੱਟੀਆਂ ਛੁੱਟੀਆਂ ਪੈਣੀਆਂ ਗਿਆ ਦੇ, ਉੱਥੇ ਡੇਢਾ ਸਾਹਿਬ ਘੁੰਮਣ ਆਣਾ। ਡੇਰਾ ਸਾਹਿਬ ਅੱਡਾ ਮੇਲਾ ਲੱਗਦਾ ਜੇ।
ਅੱਛਾ ਜੀ।
ਉੱਥੇ ਮੰਨਤ ਬੜੀ ਹੈਗੀ, ਜੇ ਡੇਰੇ ਸਾਹਿਬ ਵੀ। ਹੋਲੀ ਰਾਤ ਨਾ ਇਸ਼ਨਾਨ ਕਰਕੇ ਆਓ।
ਅੱਛਾ ਜੀ।
ਬੜਾ ਵਧੀਆ ਵ ਮੋਲ ਚਾਲ ਹੈਗਾ ਜੇ। ਬਾਬੇ ਬਡਭਾਗ ਸਿੰਘ ਜੀ ਦਾ ਹੈਗਾ ਵਾ ਮੇਲਾ। ਰੱਖੜ ਪੁੰਨਿਆ ਤੇ ਜਾਂਦੇ ਆ ਨਾ, ਤੇ ਉੱਥੇ ਜਾਂਦੇ ਨੇਗੇ ਸਾਰੇ, ਉ ਹਾਂ ਉੱਥੇ ਮੰਨਤ ਬੜੀ ਹੈਗੀ ਆ ਮੰਨਣ ਵਾਲੀ।
ਹੋਰ ਕੀ ਕਰਦੇ ਪਏ ਉਹ?
ਕੁਛ ਨੀ ਹੁਣ ਰੋਟੀ ਪਾਣੀ ਬਣਾਇਆ, ਖਾਧਾ ਹੁਣ ਹੁਣ ਬਾਰ ਬੈਠਾ ਹੋਵਾਂਗੇ, ਨਾਟਕ ਵੇਖਾਂਗੇ, ਮੁੜ ਕੇ ਨੀਦ ਫੇਰ ਨੀਂਦ ਆਂਦੀ ਰਾ ਸੋ ਜਨੇ ਫਰ ਬਾਅਦ ਚ ਦਸ ਵਜੇ ਗਿਆਰਾਂ ਵਜੇ।
ਹਂ, ਅੱਛਾ
ਬੰਦਾ ਜਾਵੇ ਕਿਥੇ, ਗਰਮੀ ਚ ਜਾਣ ਨੀਂ ਆਉਂਦਾ ਘਰ ਹੀ ਬੈਠੇ ਹੋਣ‌
ਹੋ ਹੋਰ ਠੀਕ ਨੇ।
ਹੋਰ ਤੁਹਾਡੇ ਉੱਤੇ ਗਤੀਆਂ ਫਸਲਾਂ ਫਸਲਾਂ ਕੋਈ ਨਾ।
ਨਾ ਹੁਣ ਮੀਂਹ ਖ਼ਰਾਬ ਮੀਂ ਆ ਲਾਗੇ ਖਰਾਬ ਹੋਦੀ ਖਰਾਬ ਹੋਏ ਨੇ।
ਹਾਂ ਸਾਡੇ ਵੀ ਐਧੇ ਲੱਗ ਰਿਹੇ, ਇੰਨ੍ਹਾਂ ਵਧੀਆ ਫਸਲ ਉੱਗੀ ਸੀ, ਮੀਂਅ ਆ ਗਿਆ। ਚਲੋਂ ਇੱਕ ਤਰਫਾ ਤੇ ਹੈ, ਮੀਂਹ ਆਉਣਾ ਹੀ। ਬਾਕੀ ਜੋ ਹੋਣਾ, ਫੇਰ ਉਹ ਤਾਂ ਹੋਣਾ ਹੀ ਐ।
ਹਂ, ਬਸ ਏ ਹੈ ਕਿ ਮੌਸਮ ਕਿੰਨੇ ਟਾਈਮ ਆਏ ਤੇ ਤਾਂ ਹੀ ਐ ਨਾਂ ਫਸਲੇ ਖ਼ਰਾਬ ਹੋ ਜਾਂਦੀਆਂ ਨੇਂ, ਲੋਕਾਂ ਦੀ ਮਜ਼ਦੂਰੀਆਂ ਜਿਹੜੀਆਂ ਹੈਗੀਆਂ ਉਹ ਖ਼ਰਾਬ ਹੁੰਦੀਆਂ ਨੇਗੀਆਂ। ਤੇ ਤਾਂਹੀ ਮਹਿੰਗਾਈ ਹੋਏਗੀ ਐ, ਸਬਜ਼ੀਆਂ ਦੀ ਮਹਿੰਗਾਈ ਹੋ ਜਾਂਦੀ, ਉਹ ਹੋ ਜਾਂਦਾ ਵਾ।
ਹਾਂ, ਉਹ ਤਾਂ ਹੋਣੀ ਫੇਰ, ਹੁਣ ਕਿਸਾਨਾਂ ਨੂੰ ਤਾਂ ਚ ਚਾਹੇ ਦੇਈਏ ਕੁੱਝ ਖਾਆ ਪੀਆ ਕਈਏ ਤੇ
ਤਾਂਹੀ ਤਾਂ ਹੁਣ ਕਰਨਗੇ ਨਾਂ ਕੁਛ ਨਾ ਕੁਛ।
ਹੋਰ ਇੱਕ ਧਰਨੇ ਲਾ ਕੇ, ਇੱਕ ਤੇ ਸਰਕਾਰ ਬੜੀ ਉਹ ਹੈਗੀ। ਜਾਲੀਮ ਵੀ ਹੁਣ ਕਿਸਾਨਾਂ ਦੇ ਉੱਪਰ, ਹੁਣ ਉਹਨਾਂ ਨੂੰ ਵੀ ਕੀ ਚਾਹੀਦਾ। ਉਹ ਤੇ ਧਰਨੇ ਲਾ ਕੇ ਬਹਿ ਆਂਦੇ ਨੇਂ। ਇਨਸਾਫ਼ ਮੰਗਦੇ ਨੇਂ।
ਹਾਂ ਤੇ ਹੈ ਹੀ, ਹੁਣ ਕਰਨਾ ਹੀ ਉਹਨਾਂ ਨੇਂ, ਕੀ ਕਰੇ ਬੰਦਾ ਹੁਣ ਆਪਣਾ ਕੰਮ ਕਰਨਗੇ, ਤਾਂ ਹੀ ਰੋਟੀ ਖਾਣਗੇ ਏਧਾਂ ਥੋੜ੍ਹ ਨਾਂ ਚੱਲਦੇ ਨੇਗੇ। ਕੰਮ ਤੇ ਜਿਹੜਾ ਮਰਜ਼ੀ ਹੋਵੇ, ਉਹੀ ਔਖਾ ਹੁੰਦਾ ਵਾ ਕੰਮ ਜਿਹੜਾ ਵੀ ਹੋਵੇ, ਭਾਵੇਂ ਮਜ਼ਦੂਰੀ ਹੋਵੇ, ਭਾਵੇਂ ਪੈਲੀਆਂ ਦਾ ਹੋਵੇ, ਕੁਛ ਵੀ ਹੋਵੇ ਐਡੀ ਹੋ ਪੈਣਗੇ।
ਕੰਮ ਤੇ ਸਾਰੇ ਫੇਰ ਐਵੇਂ ਹੈਗੇ ਨੇਂ, ਜਿਵੇਂ ਹੁਣ
ਹਾਂ। ਬਸ ਕੰਮ ਚੰਗਾ ਹੋਣਾ ਜੇ, ਬਸ ਹੁਣ ਦੀਵਾਲੀ ਚੱਲੇਗਾ ਜੇ ਚੱਲੇਗਾ ਤੇ ਫਿਰ, ਦੀਵਾਲੀ ਤੇ ਕੰਮ ਚੱਲਣਾ।
ਅੱਛਾ, ਹਾਂ ਹੁਣ ਦੀਵਾਲੀਆਂ ਦੀਵਾਲੀਆਂ ਦੀਆਂ ਆਂਦੇ ਦੀਵਾਲੀਆ ਕਰਕੇ ਚੱਲੇਗਾ ਕੰਮ
ਤਾਂ ਸ਼ੁਰੂ ਹੋ ਗਿਆ ਨੇਂ ਬਸ ਹੁਣ
ਹਾਂ, ਬਰਸਾਤ ਪਤਾ ਹੋ ਗਿਆ ਹੁਣ, ਫੇਰ ਲਾਈਟਾਂ ਦੀ ਪਰੇਸ਼ਾਨੀਆਂ, ਫਿਰ ਮੀਂਹ
ਹਂ, ਫਿਰ ਕਹਿਣਗੇ ਮੀਂਹ ਰੋਕੋ, ਰੱਬਾ ਮੀਂਹ ਰੋਕ ਰੁੱਖਦਾ ਹੀ ਨਈਂ
ਹਾਂ, ਹਾਂ, ਉਹ ਤੇ ਹੈ ਈਐ।
ਹੋਰ ਸੁਣਾਓ ਰੋਟੀ-ਪਾਣੀ ਖਾ ਪੀ ਲਿਆ। ਕੀ ਬਣਾ ਰਹੇ ਸੀਂ ਅੱਜ?
ਖਾਅ ਪੀ ਲਿਆ, ਅੱਜ ਬਣਾਈ ਸੀ ਮਾਵਾਂ ਦੀ ਦਾਲ ਬਣਾਈ ਸੀ। ਮੱਖਣ ਲੇਣਾ ਸੀ, ਰੋਟੀਆਂ, ਉਹ ਬ ਪਰੌਂਠੀ ਬਣਾਏ ਪਰੌਂਠੇ। ਪਰੋਂਠੇ ਬਣਾਏ ਹੀ ਅੱਜ।
ਆਲੂਵਾ ਦੇ।
ਨਈਂ ਨਈਂ, ਸਾਦੇ ਪਰੌਂਠੇ ਬਣਾਏ ਸੀ, ਨੂਨ ਆਲੇ।
ਅੱਛਾ ਜੀ।
ਹਾਂਜੀ ਹਾਂਜੀ।
ਉਹ ਸੁਆਦ ਲੱਗਦੇ ਪਰ ਮੌਸਮ ਮ ਸਹੀ ਹੋਇਆ ਤਾਂ ਹੀ ਸਵਾਹ ਲੱਗਦੀ, ਉਦਾਂ ਥੋੜਾ ਨਾਂ ਸੁਆਦ ਲੱਗਦੀ ਤਾਂ ਦਿਲ ਨੀਂ ਕਰਦਾ ਚੀਜ਼ ਖਾਂਣ ਦਾ ਗਰਮੀ ਚ ਉਹ ਤੇ ਸਿਰਫ ਯਾਂ ਨਿੰਬੂ ਪਾਨੀ ਪੀਓ ਜਾਂ ਠੰਡੇ ਪੀਓ, ਬਸ ਉਹੀ ਹੈਗਾ ਨੇਂ।
ਹਾਂ ਗਰਮੀ ਇੰਨੀ ਕੁਛ ਤਾਂ ਕੁਛ ਕਰਨਾ ਹੀ ਹੈ ਪਾਣੀ ਦੀ ਕਮੀ ਹੋ ਜਾਂਦੀ ਹੈ ਪਿਆਸ ਇਨੀ ਲੱਗਦੀ ਇੰਨੀ ਜਾਂ ਪਤਾ ਨੀ ਕਿੰਨਾ ਪਾਣੀ ਪੀਣਾ ਪੈਣਾ ਹਾਲੇ
ਪਾਣੀ ਪੀਣਾ ਫਿਰ ਭੜਨਾ ਪੈਂਦਾ ਉਹਨੇ ਵਰਥੀ ਹੈ।
ਉੱਪਰ ਇੰਨੀ ਗਰਮੀ ਹੈਗੀ ਹੈ ਕੂਲਰ ਥੱਲੇ ਬਹਿ ਜਾਓ ਤਾਂ ਵੀ ਨਹੀਂ
ਹਵਾ ਲੱਗਦੀ ਨੀ ਹੈ ਦੁਪਹਿਰ ਵੀ ਐਡੀ ਗਰਮੀ ਹੋਈ ਪਈ ਸੀ।
ਆਹੋ ਆਹੋ, ਆਪਾਂ ਫਰਾਟੇ ਲਾਏ ਅ ਸੀ ਛੱਤ ਤੇ ਬੈਠੇ ਸੀ, ਉਹ ਟੀਨਾ-ਟੂਣਾ ਪਈਆਂ ਨਾਂ ਛਤ ਤ ਤੇ, ਤੇ ਕੋਈ ਜੁਗਾੜ ਕੀਤਾ ਸੀ। ਪਾਣੀ-ਪੂਣੀ ਦਾ ਮਤਲਬ ਕਿ ਜਿਵੇਂ ਟਬਕੇ ਦੇ ਨਾਲ ਫਰਾਡੇ ਨਾਲ ਥੋੜ੍ਹੀ ਜਵਾ ਠੰਡੀ ਦਵੇ। ਓਦੇ ਬੈਠੇ ਤਾਂ ਥੋੜ੍ਹਾ ਜਾ ਕੇ ਆਰਾਮ ਆਇਆ, ਫਿਰ ਗਏ ਸੀ ਯਾਰ ਦੋਸਤ
ਹਵਾ ਵੀ ਚੱਲਦੀ ਹਵਾ ਚਲਦੀ ਬੰਦਾ ਠੰਡੀ ਹਵਾ ਆ ਖੜਾਵਾ ਗੁੰਮ ਆ ਪਿਆ ਬਹੁਤ ਹੂ ਜਾਏਗਾ ਇੱਕੋ ਵਾਰੀ ਨਹੀਂ ਆਏਗਾ
ਯਾਰ ਦੋਸਤ ਦੇ ਘਰ ਗਏ ਸੀ ਉਹਨੇ ਕਿਹਾ ਸੀ ਚੱਲ ਚਲਣੇ ਆ ਕੁੰਡੇ ਉਹੇ ਟਰੈਕਟਰ ਖੜਿਆ ਹੀ ਤੇ ਉਹ ਕਹਿੰਦਾ ਖਿੱਚ ਚੱਲੇ ਹਾਂ ਫਸਲ ਵਾਲੀ ਸਾਈਡ ਆਪਣੀ ਤੇ ਤੇ ਉੱਧਰ ਗਏ ਸੀ ਟੂਬਲ ਟੂਬਲ ਟੂਬਲ ਹੈਗਾ ਸੀ ਇਹਦੇ ਚ ਓਥੇ ਗਏ ਸੀ। ਟੂਬਲ ਚਲਾਇਆ ਫਿਰ ਉਥੇ ਨਾਤੇ ਰਹੇ ਅੱਧ ਇੱਕ ਘੰਟਾ ਉਦਾਂ ਟੂਬਲ ਚ ਮਸਤੀ ਮਾਰਦੇ ਰਹੇ
ਹੂ,,,
ਫਿਰ ਲਈ ਫਿਰ ਉਹਨੇ ਫਿਰ ਮੰਗਵਾ ਲਿਆ ਕੁਛ ਔਨਲਾਈਨ ਮਤਲਬ ਉਥੋਂ ਆਇਆ ਡੋਮੀਨੋਸ ਤੋਂ ਫਿਰ ਤੇ ਮੰਗਵਾਇਆ ਕੁਛ ਉਹਨੇ ਪੀਜ਼ਾ ਪੀਜ਼ਾ ਮੰਗਵਾਇਆ ਸੀ ਸ਼ਾਇਦ ਉਹਨੇ
ਚ ਮਿਲ ਜਾਂਦੇ ਨੇਗੇ ਉਹਦਾ ਕੀ ਕੋਈ ਮੰਗਵਾਉਣਾ ਹੋਵੇ ਨਾ ਉਹਦਾ ਤੇ ਆਪਣਾ ਉੱਚ ਹੀ ਮਿਲ ਜਾਂਦੇ ਨੇ
ਅੱਛਾ।
ਮੋਮੂ ਤੇ ਕਰਵਾਨ ਨਾ ਉੱਥੇ ਜਾ ਜਾਂਦੇ ਨੇ ਬਰਗਰ ਹੋਇਆ ਕੁਛ ਵੀ ਹੋਇਆ ਹਾਂ ਉੱਥੇ ਖਾਣ ਦਾ ਮਜਾ ਆਉਂਦਾ ਵਾ ਓਦਾ ਨੀ ਆਉਂਦਾ ਤੇ ਖਾਦੀ ਨੀ ਜਾਂਦੀ ਲੈ ਕੇ ਕਿਆ ਤੇ ਖ਼ਰਾਬ ਹੋ ਜਾਂਦੀ ਆ ਵੇ
ਹਾਂ
ਉੱਥੇ ਹੀ ਖਾਵੇ ਸਵਾਦ ਲੱਗਦੀਆਂ ਰਹਿੰਦੀਆਂ ਮੋਮੋਸ ਹੋਏ ਬਰਗਰ ਹੋਏ
ਚਲੋ ਫਿਰ ਗੁੱਡ ਨਾਈਟ
ਗੁਡ ਨਾਈਟ।